ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ।
ਹਾਂਜੀ ਹਾਂਜੀ ਬਹੁਤ ਵਧੀਆ।
ਹੈਲੋ ਬਹੁਤ। ਵਧੀਆ ਗੱਲ ਹੈ ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀ ਬਾਹਰ ਆਏ ਸੀ ਆਊਟ ਔਫ ਸਟੇਸ਼ਨ।
ਆਊਟ ਔਫ ਸਟੇਸ਼ਨ।
ਹਾਂਜੀ-ਹਾਂਜੀ।
ਅੱਛਾ-ਅੱਛਾ ਇਕ ਦਮ ਪਲੈਨ ਕਿਵੇਂ ਕੀ ਹੋਇਆ ਸਭ ਠੀਕ ਠਾਕ।
ਹਾਂ ਬਸ ਠੀਕ ਹੈ ਉਹ ਨਾ ਫਾਦਰ ਸਾਹਿਬ ਦਾ ਤੁਹਾਨੂੰ ਦੱਸਿਆ ਸੀ ਨਾ ਆਪਰੇਸ਼ਨ ਹੋਣਾ ਹੈ।
ਹਾਂਜੀ।
ਦੱਸਿਆ ਜੀ ਨਾ ਫਾਦਰ ਸਾਹਿਬ ਦਾ ਆਪਰੇਸ਼ਨ ਹੋਣਾ।
ਹਾਂਜੀ-ਹਾਂਜੀ।
ਹਾਂਜੀ ਅਤੇ ਉਹ ਚੈਕ ਕਰਉਣ ਆਏ ਸੀ ਚੰਡੀਗੜ੍ਹ ਪੀ ਜੀ ਆਈ।
ਅੱਛਾ-ਅੱਛਾ ਹੋ ਹੋ।
ਆਵਾਜ਼ ਬਹੁਤ ਘਟ ਆਰੀ ਤੁਆਡੀ।
ਹੈਲੋ।
ਆਵਾਜ਼ ਬਹੁਤ ਘਾਟ ਆ ਰੀ ਹੈ।
ਹੁਨ ਹਾਲੇ ਵੀ ਨੀਂ ਹਲੇ ਆ ਰੀ ਏ ਹੁਨ ਆ ਰੀ ਏ।
ਕਾੱਟ ਆ ਰੀ ਏ ਮੈਂ ਏਹ ਕਹ ਰਿਆ।
ਅੱਛਾ- ਅੱਛਾ। ਚਲੋ ਕੋਈ ਗੱਲ ਨੀ ਹੋਰ ਸੁਣਾਓ ਤੁਸੀਂ। ਹੁਨ ਆ ਰੀ ਤੁਹਾਨੂੰ ਆਵਾਜ਼ ਹਾਂਜੀ ਹਾਂਜੀ ਮੈਂ ਨਾ ਬਲੂਟੂਥ ਲਗਾ ਕੇ ਦੇਖ ਰੀ ਸੀ।
ਅੱਛਾ।
ਤੇ ਨਾ ਓ ਨਾ ਲੱਗ ਨੀ ਰੇ ਸੀਗੇ ਤੇ ਫੇਰ ਓ ਨਾ ਕਨੈਕਟ ਸੀਗੇ ਤੇ।
ਅੱਛਾ।
ਹਾਂਜੀ ਹੁਨੰ ਆਰੀ।
ਹਾਂ ਓ ਨਾ ਬਲੂਟੂਥ ਮੈਂ ਤੁਹਾਨੂੰ ਦੱਸ ਮੈਂ ਤੁਹਾਨੂੰ ਦੱਸਦਾ। ਨੀਂ ਮੈਂ ਤੁਹਾਨੂੰ ਦਸਦਾ ਬਲੂਟੂਥ ਕਨੈਕਟ। ਕਰਨ ਚ ਬਾੱਦ ਨਾ ਫੋਨ ਨੂੰ ਫੋਨ ਨੂੰ ਕੰਨ ਦੇ ਨਾਲ ਈ ਲਾਨਾ ਪੈਂਦਾ ਵਾ।
ਅੱਛਾ -ਅੱਛਾ।
ਹਾਂ ਹਾਂ।
ਫੇਰ ਤਾਂ ਫਾਇਦਾ ਨੀ ਏ ਹਾਂਜੀ। ਹਾਂਜੀ-ਹਾਂਜੀ ਹੋਰ।
ਬੱਸ ਓ ਹੋਸਪਿਟਲ ਆਏ। ਹੋਸਪਿਟਲ ਆਏ ਸੀ ਜਿੱਧਰ ਚੰਡੀਗੜ੍ਹ ਹੋਸਪਿਟਲ ਆਏ ਸੀ।
ਅੱਛਾ। ਹਾਂਜੀ-ਹਾਂਜੀ ਦੱਸ ਰੇ ਓ ਤੁਸੀਂ ਹਾਂਜੀ।
ਤੇ ਓ ਐਮਰਜੈਂਸੀ ਵਿੱਚ ਗਏ ਸੀ ਅਸੀਂ ਇਹਨਾਂ ਉੱਥੇ ਤੇ ਉਨਾਂ ਨੇ। ਚੈਕ ਚੁੱਕ ਕੀਤਾ ਰਿਪੋਰਟ ਦੇਖੀ ਓਨਾਂ ਦੀ ਪਰ। ਓ ਕਹਿੰਦੇ ਨਈ ਤੁਸੀਂ ਆ। ਹਲੇੇ ਤਾਂ ਓਨਾਂ ਨੇ ਡਾਕਟਰ ਨਾਲ ਗੱਲ ਕਰਾਓ ਯਮੁਨਾ ਨਗਰ ਵਾਲੇ ਨਾਲ। ਅਸੀਂ ਓ ਗੱਲ ਕਰਵਾਈ। ਡਾਕਟਰ ਕਹੰਦਾ ਹਮਨੇ ਤੋ ਇਨਕੋ ਕਈ ਹੋਰ ਬੇਜਾ ਤਾ ਯੇ ਇੱਧਰ ਆ ਗਏ ਹੈ
ਹਮ
ਵੋ ਪੀ ਜੀ ਆਈ ਕੀ ਇੱਕ ਨਿਊ ਬਿਲਡਿੰਗ ਬਨੀ ਥੀ ਵਾ ਜਾਨਾ ਥਾ
ਹਾਂਜੀ ਹਾਂਜੀ
ਬਸ ਫੇੇਰ ਅ ਮਤਲਬ ਜਿੱਧਾ ਜਿੱਧਾ ਓਨੇ ਕਿਆ ਕਿ ਨਈ ਬਿਲਡਿੰਗਾ ਮੈਂ ਜਾਨਾ ਥਾ ਤੋ ਇਸ ਕਰਕੇ ਫੇਰ ਅਸੀਂ ਹੁਨ ਨਵੀਂ ਬਿਲਡਿੰਗ ਵਿੱਚ ਆਏ ਆ। ਉੱਥੇ ਪਤਾ ਕੀਤਾ ਕਿ ਅੱਜ ਤਾਂ ਕੋਈ ਪਰਚੀ-ਪਰਚੀ ਸਵੇਰੇ ਕੱਟੀ ਜਾਂਦੀ ਅੱਠ ਤੋਂ ਗਿਆਰਾਂ ਵਜੇ ਦੇ ਵਿੱਚ।
ਹਾਂਜੀ।
ਔਰ ਡਾਕਟਰ ਵੀ ਸਾਢੇ ਨੌ ਵਜੇ ਬੈਠਦਾ ਓ ਥੋੜੀ ਦੇਰ ਦੇਖਦਾ ਦੋ, ਦੋ ਕੱਟੇ ਦੇਖਦਾ ਵਾ ਉਸ ਤੋਂ ਬਾੱਦ ਚਲਾ ਜਾਂਦਾ ਵਾ।
ਅੱਛਾ-ਅੱਛਾ
ਤੇ ਅਜ ਹੁਨ ਅੱਜ ਦਾ ਦਿਨ ਸਾਡਾ ਅੱਜ ਦਾ ਦਿਨ ਸਾਡਾ ਖਤਮ ਹੋ ਗਿਆ। ਹੁਣ ਨਾਲ ਮੰਮਾ ਵੀ ਐ ਪਾਪਾ ਵੀ ਐ ਤੇ ਆਪਾਂ ਇੱਕ ਹੋਟਲ ਬੁੱਕ ਕੀਤਾ। ਹੁਣ ਉੱਥੇ ਆਏ ਆ
ਹਾਂਜੀ
ਹਾਂਜੀ
ਬਸ ਦੇਖਲੋ ਕਿੰਨਾ ਪ੍ਰੋਬਲਮ ਹੋ ਗੀ ਤਾਡੇ ਵਾਸਤੇ ਵੀ ਹਨਾ ਚਲੋ ਓਨਾਂ ਨੂੰ ਤਾਂ ਹੈ ਹੀ ਹੈ ਹੁਣ ਤੁਸੀਂ ਵੀ ਦੇਖੋ ਅੱਜ ਤੁਹਾਡੇ ਵੀ ਪ੍ਰਾਈਵੇਟ ਕੰਮ ਹੀ ਹੈਗਾ। ਬੋੜੀ ਦਿੱਕਤ ਹੋ ਜਾਂਦੀ ਹੈ, ਨਾਲੇ ਤੁਹਾਡੀ ਮੰਮਾ ਮੰਮੀ ਹੈਗੇ ਨੇ ਉਵੀ ਵੀ ਦੇਖੋ ਕਾਫੀ ਉਹਨਾਂ ਦੀ ਵੀ ਹੂਨ ਏਜ ਤੱਕਕੇ ਖਾਣ ਵਾਲੀ ਤਾਂ ਹੈਗੀ ਨੀ ਹੈ।
ਨਹੀਂ ਉਹੀ, ਉਹੀ ਤਾਂ।
ਹੁੰ-ਹੁੰ-ਹੁੰ ਹਰ ਕੋਈ ਐ ਪਰੇਸ਼ਾਨ ਤੇ ਹੋ ਹੀ ਜਾਂਦੈ।
ਹਾਂਜੀ ਹੁਣ ਹੋਟਲ ਆਏ ਹੁਣ ਦੋਨੋ ਜਾਣੇ ਮੰਮੀ-ਪਾਪਾ ਆਰਾਮ ਕਰ ਰਹੇ ਸੀ ਤੇ ਮੈਂ ਬਾਹਰ ਆਇਆ ਸੀ ਥੋੜਾ ਮਾਰਕੀਟ ਚ।
ਅੱਛਾ ਹਾਂ ਵੈਸੇ ਉੱਥੇ ਬੈਠ ਕੇ ਅੰਦਰ ਵੀ ਕੀ ਕਰਨੈ। ਉੱਥੇ ਵੀ ਬੰਦਾ ਬੋਰ ਹੀ ਹੋ ਜੇਗਾ ਹੋਟਲ ਚ ਹੋਰ ਕੀ ਕਰਨਾ ਹੈਗਾ। ਨਾਲ ਅਗਰ ਤੁਹਾਡੇ ਵਾਈਫ ਬੱਚੇ ਵਗੈਰਾ ਹੁੰਦੇ ਤਾਂ ਫੇਰ ਤੁਸੀਂ ਭਾਵੇਂ ਇਨੀ ਘੁੰਮਣ ਨਿਕਲ ਜਾਂਦੇ ਇੰਜੋਏ ਕਰਨ ਵਾਸ ਤੇ।
ਹਾਂਜੀ ਸਹੀ ਗੱਲ ਹੈ।
ਹਾਂਜੀ, ਹਾਂਜੀ
ਦੇਖ ਰਿਹਾ ਸੀ ਉੱਥੇ ਨਾ ਨੋਨ ਵੈਜ ਵੀ ਹੁੰਦਾ ਨਾ ਹੋਟਲ ਦੇ ਵਿੱਚ ਵੈਜ ਨੋਨ ਵੈਜ ਰੈਸਟ ਟੋਰੈਂਟ ਹੈ ਪਰ ਇੱਥੇ ਫੇਰ ਆਪਾਂ ਖਾਂਦੇ ਨੀ ਤੁਹਾਨੂੰ ਪਤਾ ਹੀ ਐ। ਤੇ ਇਸ ਅਛਾ ਬਾਹਰ ਮਾਰਕੀਟ ਚ ਮਾਰਕੀਟ ਤੇ ਦੇਖਣ ਆਇਆ ਵਾ ਕੋਈ ਵੈਜ ਰੈਸਟੋਰੈਂਟ ਮਤਲਬ ਢਾਬਾ ਟਾਈਪ ਅਛਾ ਜਾ ਕੋਈ ਮਿਲ ਜੇ। ਤੇ ਫੇਰ ਉੱਥੋਂ ਆਪਾਂ ਕੁਛ ਖਾ ਪੀ ਲਵਾਂਗੇ ਨਾ ਰਾਤ ਕੱਢਣੀ, ਰਾਤ ਕੱਢਣੀ ਤੇ ਹੈ ਹੀ ਹੁਣ।
ਹਾਂਜੀ ਵੋ ਤੇ ਹੈਈ ਐ।
ਸਵੇਰੇ ਫੇਰ ਆਪਾਂ ਉੱਥੇ ਪੀ ਜੀ ਆਈ ਜਾ ਕੇ ਉੱਥੇ ਹੀ ਬ੍ਰੇਕਫਾਸਟ ਕਰ ਲਾਂਗੇ।
ਅੱਛਾ ਅੱਛਾ, ਠੀਕ ਆ। ਨਈ ਹਾਂ ਤੇ ਦੂਸਰੇ ਕਿਤੇ ਸ਼ਹਿਰ ਜਾਓ ਨਾ ਫਿਰ ਦਿੱਕਤ ਹੋ ਜਾਂਦੀ ਆ
ਹੂੰ।
ਹੂੰ। ਓ ਕਿਤੇ ਦਾ ਪਤਾ ਵੀ ਨੀ ਹੁੰਦਾ ਨਾ ਹੋਰ ਓਥੇ ਕੋਈ। ਤੁਹਾਡੇ ਜਾਨ ਕਰ ਵਗੈਰਾ ਹੈਗਾ?
ਹੈਗੇ ਜਾਣਕਾਰ ਤਾਂ ਬਹੁਤ ਨੇ ਪਰ
ਜਿਵੇਂ ਅੰਦਰ ਹਾਂ ਜਿਵੇਂ ਨਈ ਅੰਦਰ ਵੀ
ਅੰਦਰ ਪੀਜੀ ਆ ਤੇ ਕੋਈ ਨੀ ਹੈਗਾ ਜਾਣਕਾਰ
ਅੱਛਾ ਅੱਛਾ, ਜਿਹਦੀ ਅਪਰੋਚ ਵਗੈਰਾ ਨਾਲ ਚਲੋ ਬੰਦਾ ਹੋ ਅੰਦਰ ਕਰ ਲੈਂਦਾ
ਕੀਤੀ ਤੇ ਐ ਇੱਕ ਬੰਦੇ ਨਾਲ ਗੱਲ ਕਿ ਓ ਪਰਚੀ ਕਟਵਾ ਦੇਗਾ ਕੱਲ ਨਈ ਤਾਂ ਲਾਈਨਾਂ 'ਚ ਲੱਗਣਾ ਪੈਂਦਾ ਸਵੇਰੇ ਛੇ ਵਜੇ ਆ ਕੇ ਲਾਈਨਾਂ 'ਚ ਲੱਗੋਗੇ ਫੇਰ ਤੁਹਾਡਾ ਓ ਅੱਠ ਵਜੇ ਮੈਡਮ ਆਏਗੀ ਫੇਰ ਓ
ਅੱਛਾ, ਅੱਛਾ ਅੱਛਾ ਠੀ
ਦੇਖਦੇ ਆਂ ਅਗਰ ਨਾ ਪਰਚੀ ਕੱਟੀ ਤੇ ਬੰਦੇ ਨੇ ਨਾ ਹਾਂ ਕੀਤੀ ਤੇ ਫੇਰ ਸਵੇਰੇ ਜਾ ਕੇ ਲੱਗਣਾ ਪੈਣਾ ਲੈਣ 'ਚ
ਹਾਂ ਦੇਖ ਲਓਥ ਤੇ ਲਾਈਨਾਂ ਵੀ ਕਾਫ਼ੀ ਲੰਬੀਆਂ ਹੁੰਦੀਆਂ ਹੋਣਗੀਆਂ
ਹਾਂ ਹੁੰਦੀਆਂ ਤੇ ਹੈ ਡੋਕਟਰ ਹਫ਼ਤੇ 'ਚ ਦੋ ਜਾਂ ਤਿੰਨ ਦਿਨ ਬੈਠਦੇ ਨੇ
ਹਾਂ ਦੇਖ ਲੋ ਦਿੱਕਤ ਤੇ ਐ ਕਿੰਨੀ ਹੋ ਗੀ ਆ ਹੋਰ ਇੱਥੇ ਲੋਕਲ ਹੋ ਜਾਂਦਾ
ਚਲ ਹੁਨ ਦੋ ਦੋ ਦਿਨ ਅਗਰ ਦੁਬਾਰਾ ਪਰਚੀ ਆਣ ਦਿੰਦਾ
ਹਾਂ ਓ ਤੇ ਹੈ ਹੀ ਆ।
ਹੂੰ।
ਸਈ ਕਹਿ ਰੇਅ ਓ। ਹੋਰ ਓ ਕੀ ਕਹਿੰਦੇ ਨੇ ਮੈਂ ਕੇਆ ਚੱਲ ਮੈਂ ਤਾਂ ਓਦਾਂ ਹੀ ਫੋਨ ਮਿਲਾ ਲਿਆ ਸੀ ਹਾਂਜੀ। ਮੈਂ ਤੇ ਓਦਾਂ ਹੀ ਫੋਨ ਮਿਲਾ ਲਿਆ ਸੀਗਾ ਮੈਂ ਕੇਆ ਚਲੋ ਇੱਕ ਕੋਈ ਹਾਲ ਚਾਲ ਪੁੱਛ ਲਈਏ
ਸਾੇ
ਓਹੀ ਮੈਂ ਵੀ ਸੋਚ ਈ ਰਈ ਸੀਗੀ ਵੈਸੇ ਇਨਾਂ ਦੀ ਪ੍ਰੋਬਲਮ ਮੇਰੇ ਖਿਆਲ ਤਿੰਨ ਤਿੰਨ-ਚਾਰ ਸਾਲ ਹੋ ਗਿਆ ਨਾ ਅੰਕਲ ਦੀ ਪ੍ਰੋਬਲਮ ਠੀਕ ਹੀ ਨੀ ਹੋ ਰਹੀ ਨਾ ਬੰਦਾ ਕਿਤੇ ਜਾ ਸਕਦਾ ਆਂਟੀ ਵੀ ਬੰਨ ਗਈ ਹੋਣੀ ਆ ਹੁਣ ਹਨਾ।
ਅੱਛਾ। ਹਾਂ ਮੈਂ ਉਹੀ ਕਹਿ ਰਹੀ ਹਾਂ ਕਿ ਆਂਟੀ ਵੀ ਤੁਸੀਂ ਵੀ ਬੰਨ ਗਏਊ ਬੰਦਾ ਨਾ ਆਜਾ ਸਕਦਾ ਨਾ ਕੁਛ।